ਸਤਿ ਸ੍ਰੀ, ਸਤਿ ਸ਼੍ਰੀ ਅਕਾਲ ਕਿੱਦਾਂ ਹੋ?
ਵਧੀਆ ਆਪਣਾ ਸੁਣਾਓ।
ਕਿ ਕਰਦੇ ਸੀਗੇ ਨਾ ਵਧੀਆ ਪੁ ਠੀਕ ਹੈ।
ਹਾਂਜੀ, ਮੈਂ ਬਸ ਬੈਠੀ ਸੀ ਥੋੜਾ ਜਿਹਾ ਕੰਮ ਕਰ ਰਹੀ ਸੀ ਫਿਰ ਏ ਵੀ ਮੇਰਾ ਮਨ ਕੀਤਾ ਮੈਂ ਤੁਹਾਨੂੰ ਕੋਲ ਕਰਾਂ।
ਚਲੋ ਸ਼ੁਕਰ ਕਓ, ਤੁਹਾਡਾ ਮਨ ਤਾਂ ਕੀਤਾ ਜੇੜਾ ਕੋਲ ਕਰ ਲਿਆ ਤੁਸੀਂ।
ਹਾਂਜੀ, ਸਹੀ ਗੱਲ ਆ। ਅੱਜ-ਕੱਲ੍ਹ ਬਸ ਮੈਂ ਕੱਲ ਥੋੜ੍ਹਾ ਜਿਹਾ ਗਈ ਸੀ ਸ਼ੋਪਿੰਗ ਕਰਨ ਫਿਰ ਮੈਂ ਉੱਥੇ ਨਾ ਥੋੜ੍ਹੇ ਕੱਪੜੇ ਖਰੀਦੇ ਫਿਰ ਨਾ ੳਦਾਂ ਤੇ ਮੈਂ ਮੋਡਰਨ ਵਾਲੇ ਹੀ ਖਰੀਦੇ ਨੇ ਮੈਂ ਦੋਨੋ ਟਾਈਪ ਦੇ ਕੱਪੜੇ ਪਾ ਲੈਂਨੀ ਹਾਂ ਮਤਲਬ ਟਰੈਡੀਸ਼ਨਲ ਮਤਲਬ ਸੂਟ ਵੀ ਫਿਰ ਜੀਨਸ ਟੋਪ ਵੀ। ਹੈਨਾ ਤੇ ਹਾਂਜੀ-ਹਾਂਜੀ। ਤੇ ਜਿਵੇਂ ਅੱਜ-ਕਲ ਜਿਨੇ ਹੁਣ ਹਾਂ-ਹਾਂ।
ਸ਼ੋਪਿੰਗ ਕਰ ਲਈ ਫਿਰ ਤੁਸੀਂ ਕੱਲ।
ਹਾਂਜੀ, ਕਰ ਤੇ ਲਈ, ਫਿਰ ਹੁਣ ਮਨ ਵੀ ਕਰਦਾ ਕਿ ਸੂਟ ਵੀ ਲੈ ਲਈਏ। ਬਟ ਸੂਟ ਫਿਰ ਮੈਨੂੰ ਇੱਥੇ ਥੋੜੇ ਕੋਸਟਲੀ ਮਿਲਦੇ ਨੇ ਹੁਣ ਬਣੇ-ਬਣਾਏ ਜਿਵੇਂ ਹਨਾ ਬਹੁਤ ਮਹਿੰਗੇ ਮਿਲਦੇ ਨੇ ਜਿਵੇਂ ਮੋਲ ਚ ਜਾਓ ਤੇ, ਹੁਣ ਤਾਂ ਹੀ ਫਿਰ ਮੈਂ ਟੀ ਸ਼ਰਟ ਵਗੈਰਾ ਲੈ ਲਈਆਂ ਆਪਣੇ ਵਧੀਆ। ਜਿਵੇਂ ਤੇ ਮੇਰੇ ਬਜਟ ਚ ਜੋ ਸੀ ਬਟ ਅੱਜ-ਕੱਲ ਦੇਖ ਦੇਖਿਆ ਜਾਏ ਤਾਂ ਲੋਕੀ ਦੋਨੋਂ ਟਾਈਪ ਦੇ ਹੀ ਕੱਪੜੇ ਪਾਉਂਦੇ ਨੇ ਬਟ ਜਿਵੇਂ ਹੁਣ ਗੁਰਦੁਆਰੇ ਜਾਣਾ ਏ ਹਨਾ ਤੇ ਸੂਟ ਪਾ ਕੇ ਜਾਓ। ਹਾਂਜੀ। ਤੇ ਫਿਰ ਘੁੰਮਣ ਜਾਣਾ ਜਿਵੇਂ ਮੈਂ ਦੋਸਤਾਂ ਨਾਲ ਜਾਣਦੀ ਹਾਂ ਤੇ ਫਿਰ ਮੈਂ ਜੀਨਸ ਟੋਪ ਹੀ ਪਾਏ ਦਾ ਕਦੀ-ਕਦੀ ਕੁੜਤੀ ਵੀ ਪਾ ਲਈ ਬਟ ਹੁਣ ਜਿਵੇਂ ਮਤਲਬ ਹੁਣ ਅੱਜ-ਕੱਲ੍ਹ ਦੇ ਜ਼ਮਾਨੇ ਦੇ ਬੱਚੇ ਹੈਗੇ ਆ। ਤੇ ਸਾਨੂੰ ਥੋੜੀ ਗਰਮੀ ਵੀ ਲੱਗਦੀ ਏ ਯਾ ਲੱਗਦਾ ਹੈ, ਉਹਨਾਂ ਨੇ ਓਦਾਂ ਜੇ ਪਾਏ ਹੋਣਗੇ ਤੇ ਆਪਾਂ ਸੂਟ ਪਾਕੇ ਜਾਵਾਂਗੇ ਤੇ ਅੱਛਾ ਨੀ ਲੱਗੇਗਾ। ਥੋੜਾ ਜਿਹਾ ਏ ਸੋਚਦੇ ਹਾਂ। ਹਾਂਜੀ ਤੇ ਏ ਚੀਜ਼ ਹਾਂ।
ਗੁਰਦੁਆਰੇ ਵਾਸਤੇ ਤਾਂ ਅਪਨੇ ਅਲਾਊ ਨੀ ਹੁੰਦਾ ਵਾ ਜੀਨਸ ਬਟ ਠੀਕ ਆ ਪਾਨੇ ੳ ਤੁਸੀਂ ਹਨਾ ਤੇ ਘੁੰਮਣ ਲਈ ਤਾਂ ਠੀਕ ਆ। ਸਾਰੇ ਕਰਦੇ ਨੇ ਹੁਣ ਇਹ ਉਮਰ ਆ, ਉਮਰ ਸੀ ਹੁੰਦਾ ਬਾਕੀ ਫੇਰ
ਗੱਲ ਏ।
ਟਾਈਮ ਟਾਈਮ ਦੀਆਂ ਗੱਲਾਂ।
ਪਰ ਅੱਜ-ਕੱਲ ਦੇ ਜਿਵੇਂ ਤੁਹਾਨੂੰ ਲੱਗਦਾ ਨੀ ਕਿ ਅੱਜ ਕੱਲ੍ਹ ਦੇ ਬੱਚੇ ਸੂਟ ਪਾਣਾ ਹੀ ਨਹੀਂ ਚਾਹੁੰਦੇ ਨੇ। ਉਹਨਾਂ ਨੂੰ ਜਿਵੇਂ ਮਤਲਬ ਕਿ ਬੋਹਤ ਅ ਵੱਡਾ ਲੱਗਦਾ ਭਾਰੀ ਲੱਗਦਾ ਸੂਟ ਪਾਣਾ ਕੰਮ ਹੈਨਾ ਇਹ ਚੀਜ਼
ਸਹੀ ਹੈ ਮੈਂ ਖੁੱਦ ਨੀ ਪਾਂਦੀ ਸੂਟ ਮੈਂ ਇਕਲਾ ਤੁਹਾਨੂੰ ਦੱਸ ਇਲੈਂਵਥ, ਟਵੈਲਥ ਇਹਦੇ ਚ ਮੈਂ ਜ਼ਰੂਰ ਸੂਟ ਪਾਏ ਨੇ।
ਹਾਂ-ਹਾਂ।
ਉਹ ਤੋਂ ਬਾਅਦ ਕੱਲਾ ਕੋਲਿਜ ਤੋਂ ਆਉਣਾ ਤੇ ਕੋਲਿਜ ਤੇ ਜਾਣਾ ਤੇ ਸ ਸਕੂਲ ਜਾਣਾ ਤੇ ਸਕੂਲੋਂ ਵਾਪਿਸ ਆਣਾ। ਜਦੇ ਮੇਰੇ ਅਪਣੇ ਜੀਨਸ ਪੈਂਟ ਟੋਪ ਸੀਗੇ ਬੱਸ ਮੈਨੂੰ ਹਜੇ ਤੱਕਰ ਵੀ ਉਹ ਕੱਪ ਕੱਪੜੇ ਮਤਲਬ ਦੂਜਿਆਂ ਦੇ ਪਾਏ ਹੋਏ ਵਧੀਆ ਲੱਗਦੇ ਆ ਸੂਟ ਸਲਵਾਰ ਮੈਂਨੂੰ ਆਦ ਤ ਨਹੀਂ ਰਹੀ ਮੈਂ ਆਹੀ ਪਾਨੀ ਆ ਜਿਵੇਂ ਟੋ ਜੀਨਸ ਹੋ ਗਈ ਆ ਪੈਂਟ ਹੋ ਗਈ।
ਸਹੀ ਗੱਲ ਆ। ਹਾਂਜੀ ਕਿਉਂਕਿ ਇਹ ਚੀਜ਼ ਅੱਜ ਥੋੜੀ ਕੰਫਰਟੇਬਲ ਹੋ ਗਈਆਂ ਨੇ ਸਾਡੇ ਹਿਸਾਬ ਨਾਲ ਕਿ ਲੂਜ਼ ਲੂਜ਼ ਟੋਪ ਹੋਏ ਤੇ ਗਰਮੀ ਨੀ ਲੱਗੇਗੀ ਥੋੜ੍ਹਾ ਜਿਹਾ ਏਵੇ ਲੱਗਦਾ ਕਿ ਬੜਾ ਸਾਹ ਆ ਰਿਹਾ ਹੁਨੇ ਵੀ ਸੂਟ ਪਾਇਆ ਹੋਇਆ ਕਿਉਂਕਿ ਹਜੇ ਮੈਂ ਥੜ੍ਹੀ ਦੇਰ ਪਹਿਲਾਂ ਗੁਰਦੁਆਰੇ ਗਈ ਸੀ। ਤੇ ਮੈਨੂੰ ਮੈਂ ਹਜੇ ਤੱਕ ਮੈਨੂੰ ਟਾਈਮ ਨੀ ਮਿਲਿਆ ਉਤਾਰਨ ਦਾ ਮੈਂ ਤਾਂ ਤੋਂ ਆਏ ਆ ਹੀ ਕੰਮ ਤਾਂ ਲੱਗੀ ਖਾ ਪੀ ਕੇ ਤੇ ਮੈਨੂੰ ਹਜੇ ਤੱਕ ਐਵੇਂ ਲੱਗ ਰਿਹਾ ਕਿ ਮੇਰਾ ਹਜੇ ਐਵੇ ਛਾਤੀ ਇੱਕਦਮ ਪੂਰੀ ਇੱਕਦਮ ਟਾਈਟ-ਟਾਈਟ ਇੱਕ ਤੇ ਸੁ ਸੂਟ ਬੜੀ ਜਲਦੀ ਟਾਈਟ ਹੋ ਜਾਂਦੇ ਨੇ ਇਹਨਾਂ ਨੂੰ ਢਿੱਲਾ ਕਰੋ ਇਹ ਕਰੋ- ੳਹ ਕਰੋ
ਮੈਂ ਆਪ ਨੀ ਤੁਹਾਨੂੰ ਸੱਚੀ ਦੱਸਾਂ ਵੀ ਸੂਟ ਮੈਨੂੰ ਨਾ ਲੂਜ਼ ਮਤਲਬ ਟੋਪ ਜਿਹੜੀ ਟੀ ਸ਼ਰਟਸ ਵਗੈਰਾ ਵੀ ਲਉਂਗੀ ਮੈਂ ਮੈਨੂੰ ਲੂਜ਼ ਚਾਹੀਦੇ ਨੇ ਮੈਨੂੰ ਹਾਂਜੀ ਮੈਨੂੰ ਬੋਤ ਘਬਰਾਹਟ ਹੁੰਦੀ ਮੈਂ ਫਿਟਿੰਗ ਦੇ ਕੱਪੜਾ ਪਾ ਹੀ ਨੀ ਸਕਦੀ। ਮੈਨੂੰ ਬਸ ਐ ਹੁੰਦਾ ਵੀ ਮਿਨੂੰ ਕਿਸੇ ਨੇ ਐਵੇਂ ਬੰਨ ਤਾ ਕੀ-ਕੀ ਕਿੳ ਹੋਏ ਮੈਂ ਕਿਉਂ ਬੋਲ ਜਾਂਦਾ ਵਾ ਮੈਨੂੰ ਹੁ ਹੁ ਪਹਿਲਾਂ ਤੋਂ ਹੀ ਪਸੰਦ ਨੀ ਫਿਟਿੰਗ ਦੇ ਕੱਪੜੇ ਮੈਨੂੰ ਬਿਲਕੁਲ ਨੀ ਪਾਂਦੀ ਹਾਂਜੀ ਬੋਲੋ।
ਹਾਂਜੀ ਮੈਂ ਹੀ ਬੋਲ ਰਹੀ ਸੀ ਕਿ ਬਾਹਰ ਜਾਣਾ ਹੁੰਦਾ ਤੇ ਫੇਰ ਪਾਈ ਲਈਦ ਸੂਟ ਵਗੈਰਾ ਨਹੀਂ ਤੇ ਫਿਰ ਕਿਉਂਕਿ ਹੁਣ ਟੋਕ ਹੀ ਗੁਰਦੁਆਰੇ ਵਿੱਚ ਤੇ ਕੋਈ ਨਾ ਕੋਈ ਟੋਕ ਹੀ ਦੇਂਦਾ ਕਿ ਬੇਟਾ ਤੁਹਾਡੇ ਕੋਲ ਸੂਟ ਨਹੀਂ ਨੇ ਹੈਨਾ ਤੇ ਫੇਰ ਚੰਗਾ ਨੀ ਲੱਗਦਾ ਹੁਣ ਵੱਡ ਵੱਡੇ ਹੋ ਗਏ ਆ ਤੇ ਥੋੜੇ ਸ਼ਰਮ ਵੀ ਆਂਦੀ ਕਿ ਕੋਈ ਟੋਕ ਈ ਨਾ ਦੇ
ਵੀ ਡਰ ਲੱਗਦਾ ਸਹੀ ਹੈ।
ਸਹੀ ਗੱਲ ਹੈ। ਓਦਾਂ ਵੀ ਮੈਂ ਅਗਰ ਕੁੜ ਤੇ ਅਗਰ ਟੋਪ ਵੀ ਪਾਣਾ ਤੇ ਲੰਬਾ ਪਾ ਕੇ ਜਾ
ਹਾਂਜੀ ਹਾਂਜੀ ਮੈਨੂੰ ਵੀ ਐਵੇਂ ਨਾ ਉੱਚੇ ਮੈਨੂੰ ਵੀ ਐਵੇਂ ਉੱਚੇ ਟੋਪ ਨੀ ਪਸੰਦ ਬਿਲਕੁਲ ਮੈਨੂੰ ਵੀ ਐਵੇਂ ਥੋੜੇ ਲੋਂਗ ਚਾਹੀਦੇ ਨੇ। ਤੇ ਮੈਨੂੰ ਜੀਨਸ ਵੀ ਐਵੇਂ ਜੇਦੀ ਫਿਟਿੰਗ ਚ ਨਹੀਂ ਬਿਲਕੁਲ ਐਵੇਂ ਨਹੀ ਚਾਹੀਦੀ।
ਜੀ ਜਿਵੇਂ ਹੁਣ ਸਾਡੀ ਦਾਦੀ ਜੀ ਪੈਲਾਂ ਨਈਂ ਅਲਾਓ ਕਰਦੇ ਸੀ ਜੋ ਪੈਲਾਂ ਦੀ ਨੋਵਾਂ ਧੜੀਆਂ ਹੈਗੀਆਂ ਨੇ ਤਾਈ ਜੀ ਵਗੈਰਾ, ਹੁਣ ਜਿਂ ਮੰਮੀ ਹੈਗੇ ਨੇ ਤੇ ਓਨਾਂ ਨੂੰ ਹੁਣ ਥੋੜ੍ਹੀ ਛੂਟ ਦੇਤੀ ਕਿ ਠੀਕਐ ਪਾ ਸਕਦੇ ਓ ਬਟ, ਜਾਦਾ ਸ਼ੋਰਟ ਨਈਂ।
ਹਾਂ, ਫੇਰ ਏਹੀ ਕੈਂਦੇ ਆ ਘਰ ਦੇ ਫੇਰ ਓਨਾਂ ਨੂੰ ਵੀ ਬੋਲਣਾ ਥੋੜਾ ਜੇਆ ਸਈ ਐ, ਆਪਣਾ ਆਪਾਂ ਓਸ ਹਿਸਾਬ ਨਾਲ ਆਪਾਂ ਓਸ ਹਿਸਾਬ ਨਾਲ ਪਾਵਾਂਗੇ ਨਾ। ਵਧੀਆ ਠੀਕ ਆ, ਪਪੈਲਾਂ ਤਾਂ ਦਾਦੀਆਂ ਹੋਣੀਆਂ ਬਹੁਤ ਬੋਲਦੇ ਨੇ।
ਸਈਂ ਗੱਲ ਐ, ਮੈਨੂੰ ਵੀ ਅਜੇ ਵੀ ਟੋਕਦੇ ਨੇ ਕਿ ਅ ਛੋਟਾ ਕਯੋ ਲੈ ਕੇ ਲੈ ਕੇ ਆਈ ਏ, ਮੈਂ ਕੇਆ ਦਾਦੀ ਛੋਟਾ ਨੀ ਅੱਜ-ਕੱਲ ਇੰਨਾ ਹੀ ਚਲਦਾ ਹੁਣ। ਮਰ ਕਮ ਹੁਣ ਕਮਰ ਤੱਕ ਆ ਗਯਾ ਹੁਣ, ਮੇਰੀ ਹਾਈਟ ਜਿਵੇਂ ਲੰਬੀ ਐ - ਕਮਰ ਤੱਕ ਆ ਗਿਆ ਤੇ ਠੀਕੈ ਹੁਣ, ਇਸ ਤੋਂ ਲੰਬਾ ਮੈਂ ਕੀ ਲੈ ਵਾਂ ਫੇਰ ਓ ਟੋਪ ਓਵਰ ਈਂ ਸਾਈਜ ਹੋ ਜਾਂਦੇ ਨੇ।
ਹਾਂ।
ਹੁਣ ਅੱਜ-ਕੱਲ ਓ ਜੀਨਸ ਦੇ ਵਿੱਚ ਟੱਕ-ਇਨ ਕਰਨ ਦਾ ਸ਼ੋ ਓ ਵੀ ਚੱਲ ਰਰੇਯਾ।
ਹੂੰ।
ਟਰੈਂਡ ਐ ਤੇ ਓ ਵੀ ਕਰ ਲਈ ਦੈ ਤੇ ਫੇਰ ਹੁਣ ਕੈਂਦੇ ਨੇ ਡੇ ਤੇ ਫੇਰ ਸੁਣ ਲੈਂਦੈ।
ਹਾਂ ਸਈ ਐ ਨਈਂ ਪੈਲਾਂ ਤਾਂ ਨਈਂ ਐ ਕਰਦੇ ਸੀ ਪੈਲਾਂ ਤਾਂ ਆਪਣਾ ਬੋਤ ਔਖਾ ਸੀਗਾ ਪਰ ਹੁਣ, ਕਰ ਲੈਂਦੇ ਸਾਰੇ ਪਾ ਲੈਂਦੇ ਨੇ।
ਹਾਂਜੀ, ਪਰ ਬੱਚੇਆਂ ਨੂੰ ਥੋੜਾ ਬੋਤ ਬਚਪਨ ਤੋਂ ਐ ਜਿਵੇਂ ਸਾਡੇ ਸਾਨੂੰ ਰੱਖਿਆ ਐ ਕਿ ਸੂਟ ਪਾਉਣਾ ਹੁਣ ਏਨਾ ਵੀ ਔਖਾ ਨਈਂ ਲੱਗਦਾ ਮਤਲਬ ਮੈਨੂੰ ਚਾਹਅ ਹੈਗਾ ਸੂਟ ਪਾਣ ਦਾ ਹੁਣ ਜਿਵੇਂ ਕੋਈ ਤਿਉਹਾਰ ਐ। ਤੇ ਉਸ ਦਿਨ ਸੂਟ ਹੀ ਪਾਣਾ ਬੜਾ ਸੋਣਾ ਲੱਗਦੈ ਹੁਣ, ਓ ਚੀਜ ਦੀ ਵਾਈਬ ਈਂ ਅਲਗ ਆਂਦੀ ਐ ਲੱਗਦਾ ਕਿ ਕਿ ਸੋਣਾ ਜੇਆ ਸੂਟ ਹੋਏ ਡਿਜ਼ਾਇਨਰ ਤੇ, ਹੈਨਾ।
ਹੂੰ। ਮੈਨੂੰ ਐਂਗਾ ਪੰਜਾਬੀ ਸੂਟ, ਸਲਵਾਰ ਸਾਰਾ ਮੈਂ ਸਟਿਚ ਕਰ ਲੈਂਨੀ ਆਂ ਬਟ, ਮੈਂ ਖੁੱਦ ਨੀ ਪਾਂਦੀ। ਤੇ ਮੈਂ ਕੱਪੜੇ ਵੀ ਸਟੀਚ ਕਰ ਲੈਂਦੀਆਂ ਤੇ ਮੇਰੀਆਂ ਭੈਣਾਂ ਪਾਂਦੀਆਂ ਨੇ ਤਾਂ ਮੈਨੂੰ ਅੱਛੀਆਂ ਲੱਗਦੀਆਂ ਨੇ। ਮੈਂ ਕੇਆ ਏਹ ਵਧੀਆ ਲੱਗਦੀਆਂ, ਤੇ ਹੋਰ ਵੀ ਕੋਈ ਕੁੜੀਆਂ ਹੁਣ ਪੰਜਾਬੀ ਓ ਪਾਉਂਦੀਆਂ ਨੇ ਤਾਂ ਏ ਵਧੀਆ ਲੱਗਦਾ ਵੀ ਸੂਟ। ਵਾਰ ਪਾ, ਓ ਚੀਜ ਵੀ ਵਧੀਆ ਗੀ ਸੱਚੀ ਦੱਸਾਂ ਐਵੇਂ ਨੀ ਪਰ ਮੇਰਾ ਜੇੜਾ ਮੈਂ ਪਾਂਦੀ ਆਂ ਮੇ ਡੈਡੀ-ਮੰਮੀ ਹਣੀ ਮੰਮੀ ਹੋਣੀ ਕੈਂਦੇ ਆ ਨੀ ਠੀਕ ਆ ਵਧੀਆ। ਏਹ ਜਾਦਾ ਕੱਪੜੇ ਫਿੱਟ ਨੀ ਪਾਉਂਦੀ ਤੇ ਲੌਂਗ ਪਾਉਂਦੀ।
ਸਈ ਆ ਅਪਨੀ-ਅਪਨੀ ਚੋਂਇਸ ਹੁੰਦੀ ਆਂ ਜਿਵੇਂ ਮੰਨ ਲਓ ਤੁਸੀਂ ਕਿਸੇ ਫੰਕਸ਼ਨ ਤੇ ਜਾਣਾਏ। ਕਿਸੇ ਦਾ ਵਿਯਾ ਏ ਕੁਛ ਤਾਂ ਤੇ ਫੇਰ ਤੁਆਨੂੰ ਪ੍ਰੋਪਰ ਸੂਟ ਹੀ ਪਾਣਾ ਪਏਗਾ, ਹਨਾ।
ਹਾਂਜੀ। ਫੇਰ ਕਿਉਂਕਿ ਵਿਯਾ ਦੇ ਵਿੱਚ ਸਭ ਫੈਂਸੀ-ਫੈਂਸੀ ਪਾਂਦੇ ਨੇ। ਕਦੀ ਸ਼ਰਾਰਾ ਹੋ ਗਯਾ ਜਾਂ ਪਲਾਜ਼ੋ ਹੋ ਗਯਾ। ਅੱਜ-ਕੱਲ ਏਨੇ ਡਿਜ਼ਾਇਨਰ ਚੱਲ ਰੇਨੇ।
ਹੂੰ।
ਹਾਂਜੀ ਬ ਹਾਂ, ਫੇਰ ਬਸ ਮੇਰੀ ਫਰੈਂਡ ਹੈਗੀਏ, ਓ ਤਾਂ ਸੂਟ ਓਨੂੰ ਪਾਉਣ 'ਚ ਵੀ ਬੜੀ ਕੀ ਕੈਂਦੇ ਕੁਛ ਗਲਤ ਹੋਏ ਤੇ ਬੋਲਾਂ ਬਟ ਓਨਾ ਬਿਲਕੁਲ ਹੀ ਨੀ ਓਨੂੰ ਪਸੰਦ ਐ। ਨਾ ਓਦੇ ਕੋਲ ਹੈਗੇ ਨੇ ਮਤਲਬ ਓ ਕੈਂਦੀ ਮੇਰੇ ਸੂਟ ਪੈਹਨੇ ਹੀ ਨਹੀਂ ਜਾਤੇ। ਤੇ ਇਤਨੀ ਗਰਮੀ ਲੱਗਤੀ ਇਤਨੀ ਗਰਮੀ ਲੱਗਤੀ ਐ। ਮੈਂ ਕੇਆ ਮੈਨੂੰ ਤੇ ਨਈਂ ਲੱਗ ਰੀ, ਮੈਂ ਪਾਯਾ ਹੋਯਾ। ਕਿਉਂਕਿ ਹੁਣ ਮੈਨੂੰ ਥੋੜੀ ਬੋਤ ਆਦਤ ਹੋ ਗਈ ਐ, ਥੋੜੀ-ਥੋੜ੍ਹੀ। ਹਾਂਜੀ। ਓ ਕੈਂਹਦੀ ਐ। ਤੇ ਓਦੇ ਤੋਂ ਪਾਇਆ ਹੀ ਨਹੀਂ ਜਾਂਦਾ ਸੂਟ। ਏਨੀਂ ਗਰਮੀ ਲੱਗਦੀ ਓਨੂੰ।
ਨਈਂ ਫਿਰ ਹੋ ਆਦਤ ਤਾਂ ਨਈਂ ਪਾਂਦੇ ਹੋਣ ਮੈਨੂੰ ਵੀ ਏਦਾਂ ਈ ਲੱਗਦਾ। ਮੈਂ ਨਾਂ ਬਸ ਮੈਨੂੰ ਟੀ ਸ਼ਰਟ ਚਾਈਦਾ ਲੂਜ਼ ਤੇ ਓ ਵੀ ਘਰੇ ਮੰਨ ਲੋ ਮੈਂ ਪਾ ਲੈਨੀਂ ਆਂ, ਹਣਾਂ। ਮੈਨੂੰ ਫਿੱਟ ਦੇਖੋ। ਕੱਪੜਾ ਬਿਲਕੁਲ ਪਸੰਦ ਨੀਂ ਮੈਨੂੰ ਕੁਛ ਓ ਐਵੇਂ ਲੱਗਦਾ ਵੀ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ।
ਹਾਂਜੀ, ਕੈਣ ਨੂੰ ਅ ਦੇਖੋ ਕੱਪੜਿਆਂ ਤੋਂ ਜਿਸੇ ਨੂੰ ਜੱਜ ਨ੍ਹੀਂ ਕਰਨਾ ਚਾਈਦਾ। ਚਾਏ ਓ ਵੈਸਟਨ ਹੁਣ, ਚਾਹੇ ਓ ਹੋਏ। ਬਟ ਹਾਂ ਮੰਨਦੇ ਆਂ ਕਿ ਕੋਈ-ਕੋਈ ਕੁੜੀਆਂ ਬੋਹਤ ਈ ਸ਼ੋਟ ਪਾਂਦੀਆਂ ਨੇ, ਓ ਚੀਜ਼ਾਂ ਨਈਂ ਏ ਅੱਛਾ ਲੱਗਦਾ ਐ ਕਿਉਂਕਿ ਓ ਦੇਖਣ ਵਾਲੇ ਨੂੰ ਵੀ ਅੱਛਾ ਨ੍ਹੀਂ ਲੱਗਦਾ।
ਨਈਂ ਮੈਂ ਕੈੰਨੀ ਆਂ ਪਾਓ ਤੁਸੀਂ ਪਰ ਆਪਣਾ ਜੇੜਾ ਅਹ ਤੁਸੀਂ ਆਪਣੇ ਸਰੀਰ ਦੇ ਸਾਬ ਨਾਲ ਪਾਓ। ਬੋਡੀ ਦੇ ਸਾਬ ਨਾਲ ਪਾਓ ਵੀ। ਏਨਾਂ ਵੀ ਕੱਪੜਾ ਤੁਸੀਂ ਏਦਾਂ ਨਾ ਪਾਓ, ਪੂਰੇ ਈ ਤੁਸੀਂ ਓ ਜਿਵੇਂ ਕੱਪੜਾ ਪਾਇਆ, ਨਾਂ ਪਾਇਆ। ਬਰਾਬਰ ਆ।
ਸਈ ਗੱਲ ਐ।
ਕੁੜੀਆਂ ਦਾ ਇਹ ਗੱਲ ਆ ਬਸ। ਹੋਰ ਕੋਈ ਨੀਂ ਪਾਂਦੇ ਨੇ ਠੀਕ। ਵੱਡੀਆਂ-ਵੱਡੀਆਂ ਸਿਟੀਆਂ ਚ ਚੱਲਦੇ ਆ, ਓਥੇ ਕਿਸੇ ਨੂੰ ਕੋਈ ਦੇਖਦਾ ਨੀਂ ਗਾ। ਚੱਲਦਾ। ਸਿਟੀ ਦੇ ਸਾਬ ਨਾਲ ਕਰੋਂਗੇ, ਪਾਓਂਗੇ। ਤਾਂ ਸਾਬ ਹੋਰ ਗੱਲ ਆ। ਜੇ ਅਪ ਆਪਣੇ ਇੱਥੇ ਏਰੀਏ ਚ ਨਈਂ ਚੱਲਦਾ ਤੇ ਕੋਈ ਕੁੜੀ ਜਿਵੇਂ ਓ ਵੀ ਅਪਣੇ ਆਪਣੀ ਭੈਣਾਂ ਵਰਗੀਆਂ ਆਪਾਂ ਬੋਲਦੇ ਆ, ਪਰ ਓ ਵੀ ਆਪਣੀ ਇੱਕ ਕੁੜੀ ਆ। ਕੁੜੀ ਸਭ ਦੀਆਂ ਸਾਂਝੀਆਂ ਨੇ ਪਰ ਜਿਸ ਸਾਬ ਨਾਲ ਕੱਪੜਾ ਪਾਨਾਂ ਓਨਾਂ ਨੇ ਵੀ। ਥੋੜ੍ਹਾ ਜਿਆ ਆਪਣੇ ਉੱਤੇ। ਦੇਖਣਾ ਚਾਈਦਾ ਵੀ ਮੈਨੂੰ ਸੂਟ ਹੋ ਰਿਆ ਜਾਂ ਨਹੀਂ ਹੋ ਰਿਆ। ਮੈਂ ਥੋੜ੍ਹੇ ਜੇ ਲੋਂਗ ਪਾਵਾਂ ਕਿ ਸ਼ੋਰਟ ਕ ਪਾਵਾਂ। ਠੀਕ ਆ, ਛੋਟੀਆਂ ਕੁੜੀਆਂ ਨੇ ਤਾਂ ਕੋਈ ਗੱਲ ਨਈਂ। ਹਨਾਂ!
ਮੇਰੇ ਹਾਂਜੀ, ਹੁਣ ਮੇਰੇ ਘਰ ਦੇ ਮੈਨੂੰ ਗੋਡੇ ਮਤਲਬ ਗੋਡੇ ਤੋਂ ਥੋੜੀ ਥੱਲੇ ਵੀ ਹੋਏ ਨਾਂ, ਜਿਵੇਂ ਫਰੋਕ ਹੋ ਗਈ ਜਾਂ ਕੁੱਛ ਹੋ ਗਈ ਤਾਂ ਵੀ ਕੈਂਦੇ ਨੇ ਕਿ ਥੱਲੇ ਕੁਛ ਪਾਓ ਐਵੇਂ ਨੀ ਜਾਣਾ। ਮਤਲਬ ਓਨਾਂ ਨੂੰ ਲੱਗਦਾ ਕੀ ਥੋੜੀਆਂ ਵੀ ਪੈਰ ਨਾਂ ਦਿਖਣ, ਥੱਲਿਓ।
ਨਈਂ ਸਈ ਗੱਲ ਐ, ਨਈਂ ਗਲਤ ਨੀਂ ਕੈਂਦੇ ਸੀ। ਸਈ ਗੱਲ ਆ ਕਿਉਂ ਅੱਜ-ਕਲ ਦੁਨੀਆਂ ਕਿਹੋ ਜੀ ਆ, ਠੀਕ ਕੁਛ ਹੋ ਰਿਆ। ਠੀਕ ਅਪ ਅਮੰਨੇ ਬੋਤ ਲੱਖ ਚੰਗੇ ਆਂ ਆਪਾਂ।
ਹਨਾਂ ਆਪਾਂ ਲੋਕਾਂ ਦੀ ਨਜ਼ਰ ਨੀਂ ਆਪਾਂ ਢਾਲ ਸਕਦੇ ਨਾਂ, ਜੇੜੀਆਂ ਅੱਖਾਂ ਮੂਹਰੇ ਲੋਕ ਆਪਣੀਆਂ ਅੱਖਾਂ ਥੋੜ੍ਹੀ ਆ ਆਪਾਂ ਪੱਟੀਆਂ ਲਾ ਦਾਂਗੇ ਕਿਸੇ ਦੀਆਂ ਅੱਖਾਂ ਨੂੰ। ਜੇ ਆਪਾਂ ਕਿਸੇ ਨੂੰ ਆਪਣਾ ਦ ਸਾਰਿਆਂ ਕੱਪੜਾ ਪਹਿਨਿਆਂ ਹੋਇਆ ਤੇ ਫਿਰ ਅਗਲਾ ਵੀ ਦੇਖੂ। ਹਨਾਂ, ਚੰਗੀ-ਬੁਰੀ ਗੱਲ ਸਾਰੀ ਦੁਨੀਆਂ ਦੇਖਦੀ ਐਵੇਂ ਨੀਂ ਆ ਕਿ ਸਾਡੇ ਕੋਲ ਕੋਈ ਨ੍ਹੀਂ ਦੇਖਦਾ ਤੇ ਕੋਈ ਪੈਲੇ ਐਵੇਂ ਕਿਸੇ ਨੇ ਘੱਟ-ਵੱਧ ਬੋਲਤੀ ਸਮਝੋ ਫਿਰ ਏਹ ਏ ਲੜਾਈ ਦਾ ਕੰਮ ਹੋ ਜਾਂਦਾ ਹਨਾਂ! ਫਿਰ ਪੰਗੇ ਪੈਣ ਤੁਆਨੂੰ ਪੰਗੇੇ ਪੈਣ ਨਾਲੋਂ ਆਪਣਾ ਪੈਲਾਂ ਈ, ਠੀਕ ਆ ਕੱਪੜਾ ਆ ਜਿਆ ਪਾਓ। ਬੱਚਾ ਵਾ ਓਸ ਹੁਮਰ ਨਾਂ ਪਾਓ। ਠੀਕ ਆ ਪਾਨੇ ਆਂ, ਅੱਜ-ਕਲ ਕੁੜੀਆਂ ਪਾਂਦੀਆਂ ਪੈਂਟ ਸ਼ਰਟ, ਟੀ ਸ਼ਰਟਸ। ਪਾਂਦੀਆਂ ਨੇ ਪਰ ਥੋੜਾ ਲੌਗ ਪਾ ਲਓ, ਸ਼ੋਰਟ ਟੋਪ ਨਾ ਪਾਓ। ਸ਼ੋਰਟ ਪੈਂਟਸ ਨਾ ਪਾਓ, ਪਾ ਲੋ ਤੁਸੀਂ ਫੁੱਲ ਪਾਲ ਲੋ ਜਿੱਥੇ ਸੋਰਟ ਪਾਨੀ ਉਥੇ ਫੁੱਲ ਪਾਲੋ।
ਸਹੀ ਗੱਲ ਐ, ਹਾਂਜੀ।
ਹਾਂ ਮੰਨਿਆਂ ਆਪਣੀ ਫੈਮਿਲੀ ਆ, ਕਿਤੇ ਚੱਲੇ ਓ ਘੁੰਮਣ ਹਨਾ ਯਾ। ਆਪਣੇ ਘਰ ਦੇ ਸਾਰੇ ਨੇ ਤਾਂ ਗੱਲ ਹੋਰ ਆ, ਹਨਾ।
ਸਹੀ ਗੱਲ ਆ, ਹੁਣ ਮੇਰੀ ਫਰੈਡ ਏ, ਉਹ ਉਹਦੇ ਮੰਮੀ ਪਾਪਾ ਨਈ ਮਨਾ ਕਰਦੇ ਨੇ, ਤੇ ਉਹ ਫੈਮਿਲੀ ਫੰਕਸ਼ਨ ਵਿੱਚ ਸ਼ੋਰਟ ਡਰੈਸਿਸ ਪਾ ਕੇ ਚਲੀ ਜਾਂਦੀ ਐ। ਤੇ ਫਿਰ ਉਹਨਾਂ ਦੇ ਜੋ ਚਾਚਾ, ਤਾਏ ਨੇ ਉਹ ਉਹਨਾਂ ਨੂੰ ਟੋਕ ਦਿੰਦੇ ਨੇ ਕਿ ਬੇਟਾ ਐਹ ਕੀ ਪਾ ਕੇ ਆਏ ਓ। ਪਰ- ਪਰ ਉਹ ਕਹਿੰਦੀ ਏ ਕਿ ਮੇਰੇ ਮਾਂ ਪਿਓ ਨਹੀਂ ਕੁੱਛ ਕਹਿ ਰਹੇ ਨੇ, ਉਹਨਾਂ ਨੂੰ ਨਹੀਂ ਕੁੱਛ ਬੁਰਾ ਲੱਗ ਰਿਆ, ਐਹੋ ਜਿਹੀ ਗੱਲ ਨੀ ਆ ਥੱਲੇ ਸਟੋਕਿੰਗ ਪਾਦੇ ਆ। ਬਟ ਲੋਕਾਂ ਦੀ ਜੋ ਮੈਂਟੈਲਿਟੀ ਐ, ਕਿ ਨਹੀਂ ਐ ਚੀਜ਼ ਪਾਨੀ ਹੀ ਨਹੀਂ ਐ।
ਹੂੰ, ਨਈ ਕਿਸੇ ਨੂੰ ਤੁਸੀਂ ਫੋਰਸ ਨੀਂ ਕਰਨਾ ਚਾਹ ਚਾਹੀਦਾ, ਹੁਣ ਅੱਗੇ ਉਹ ਨੇ ਗੱਲ ਇਹ ਖ਼ਤਮ ਕੀਤੀ, ਮ ਮੇਰੀ-ਮੰਮੀ ਪਾਪਾ ਫਰੈਂਕ ਨੇ। ਤੇ ਗੱਲ ਖ਼ਤਮ, ਫਿਰ ਦੂਜੇ ਤੀਜੇ ਨੇ ਬੋਲਣਾ ਵੀ ਲੋੜ ਨੀਂ ਠੀਕ ਆ ਚਾਚ ਚੇ-ਤਾਇਆ ਨੂੰ ਲੱਗ ਰਿਹਾ ਹੋਊਗਾ ਕੋਈ ਬੁਰਾ ਠੀਕ ਆ, ਪਰ ਮੈਨੂੰ ਇਹੀ ਕੈਣਾ ਵਾ ਓਸ‌ ਓਹੋ ਜਾ ਕੱਪੜਾ ਪਾਓ ਨਾ ਕੋਈ, ਆਪਣੇ ਨੂੰ ਕੋਈ ਟੋਕੇ ਰੋਕੇ ਹਨਾ। ਜਿਹੜਾ ਜੱਚਦਾ ਹੋਵੇ ਨਾਲੇ ਦੁਨੀਆਂ ਨੂੰ ਚੰਗਾ ਲੱਗੇ, ਉਹ ਠੀਕ ਐ। ਫਿਰ ਉਹਨਾਂ ਨੂੰ ਵੀ ਇਹ ਲੱਗਦਾ ਗੱਲਾਂ ਹੁੰਦੀਆਂ ਨੇ ਹਨਾ, ਚਾਚੇ ਚਾਚੇ ਤਾਇਆ ਨੂੰ ਵੀ ਐਹ ਹੁੰਦਾ ਵੀ ਕੋਈ ਘੱਟ ਨਾ ਬੋਲਦੇ, ਕੋਈ ਕੁਛ ਨਾ ਕਰ ਲੇ ਡਰ ਹੁੰਦਾ ਬਸ ਹੋਰ ਕੋਈ ਚੀਜ਼ ਨੀ।
ਐਵੇ ਮੈਨੂੰ ਵੀ ਟੋਕ ਮੇਰੇ ਤਾਏ ਜੀ ਵੀ ਬੋਲਦੇ, ਕਦੇ ਓਵਰ ਮੇਕਅਪ ਹੋ ਗਿਆ ਤੇ ਮੈਂ ਕਿਹਾ ਯਾਰ ਕੋਈ ਨਹੀਂ ਕਦੀ -ਕਦੀ ਦੀ ਗੱਲ ਤੇ ਠੀਕ ਐ ਨਾ, ਹੁਣ ਬੱਚਾ ਕਦੀ ਕਰੇਗਾ ਹੀ ਨਹੀਂ ਕੀ। ਹੁਣ ਤਾਂ ਕੱਲ- ਕੱਲ ਨੂੰ ਤੇ ਕਰਨਾ ਈ ਐ ਨਾ। ਕਦੀ ਕਿਤੇ ਜਾਣਾ ਤੇ ਕਰਨਾ ਤਾਂ ਹੁੰਦਾ ਏ, ਸਾਰੇ ਈ ਕਰਦੇ ਨੇ।
ਨਹੀਂ ਐਵੇਂ ਨੀ ਇਨਾਂ ਵੀ ਨੀ ਬੁੜ, ਹਾਂ ਇਨਾਂ ਵੀ ਨੀ ਕਰਨਾ। ਮਤਲਬ ਇਹਨਾਂ ਨੇ ਇੰਨਾ ਵੀ ਟੋਕਣਾ-ਰੋਕਣਾ ਨੀ ਚਾਹੀਦਾ, ਆਹੀ ਤਾਂ ਉਮਰ ਆ ਮੇਕਅਪ ਕਰਨ ਦੀ ਹੋਰ ਕਿਹੜੀ ਏਂ, ਹੂੰ ਟੈਮ- ਟੈਮ ਹੁੰਦਾ ਵਾ।
ਠੀਕ ਆ ਭੈਣਜੀ, ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ।
ਹਾਂਜੀ- ਹਾਂਜੀ ਹੋਰ।
ਹਾਂਜੀ, ਫੇਰ ਆਪਾਂ ਕਰਦੇ ਆ ਗੱਲ।
ਠੀਕ ਆ ਜੀ ਠੀਕ ਆ ਹਾਂ, ਸ਼ਾਸ਼ਰੀ ਕਾਲ ਜੀ ਫੇਰ ਗੱਲ ਕਰਦੀ ਮੈਂ ਤੁਹਾਨੂੰ, ਹਨਾ ਓਕੇ ਸ਼ਾਸ਼ਰੀ ਕਾਲ ਭੈਣਜੀ